ਅੱਛਾ
ਹਾਂ ਸਤ ਸ਼੍ਰੀ ਅਾਲ ਹੈਲੋ ਹਾਂਜੀ ਸਤ ਸ਼੍ਰੀ ਅਕਾਲ ਹ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਕਾਲ
ਸਤਿ ਸ੍ਰੀ ਕਾਲ ਜੀ ਅਵਾਜ਼ ਬੜੀ ਉਹ ਆ ਰਹੀ ਏ ਆਪਦੀ ਦੱਬੀ ਹੋਈ ਜਰਾ
ਨਹੀਂ ਨਹੀਂ ਹੋਰ ਸਧੀ ਕਰ ਦੇਵੇ ਉਹ
ਹਾਂਜੀ ਬਸ ਚਾਹ ਬਨਾ ਕੇ ਦੇ ਰਹੇ ਸੀ ਬੱਚਿਆਂ ਨੂੰ ਚਾਹ ਨਾਸ਼ਤਾ ਹਾਂਜੀ ਹਾਂਜੀ ਦੱਸੋ ਬੜੇ ਦਿਨਾਂ ਬਾਅਦ ਯਾਦ ਕੀਤਾ ਜੇ
ਬਸ ਵਧੀਆ ਹੋਰ ਤੁਹਾਡੇ ਮੌਸਮ ਕੇਵੇ ਜਿਆ
ਬੋਤ ਵਧੀਆ ਜੀ ਬਾਰਿਸ਼ ਮੀਂਹ ਆ ਰਿਹਾ
ਹ
ਹੁ
ਕੀ ਬਨਾਉਣ ਲੱਗੇ ਫਿਰ ਅੱਜ?
ਹਾਏ ਦੇ ਬੱਚਿਆਂ ਨੂੰ ਬ੍ਰੈਡ--ਬ ਬਰੈਡ ਦਿੱਤੀ ਏ ਨਾਲ ਦੁੱਧ ਦਿੱਤੇ ਨੇ,
ਅੱਛਾ ਅੱਛਾ।
ਹਾਂਜੀ।
ਬ ਹ
ਤੁਸੀ ਸੁਨਾਓ ਤੁਹਾਡੇ ਮੰਮੀ ਠੀਕ ਨੇ?
ਹਾਂ।ਵਧੀਆ ਵਧੀਆ। ਹੋ ਅ ਬੋ ਬੋਲ
ਮੇਹਮਾਨ ਆਏ ਦੇ ਨੇ?
ਨਈ ਮਮਾਨ ਨਈ ਆਏ।
ਮੇਹਮਾਨ ਨੀ ਆਏ ਹਜੇ ਹਜੇ ਆਏ ਨ ਦੇਖਣ ਨ
ਅੱਛਾ।
ਤੁਸੀਂ ਕੀ ਬਨਾਨ ਦੀ ਸੋਚਿਆ।
ਮੈਂ ਜੀ ਅੱਜ ਮੀਂਹ ਆ ਰਿਹਾ ਕੜਾਹ ਛੋਲੇ ਬਨਾਵਾਂਗੇ।
ਕੜਾਹ ਛੋਲੇ ਪੂੜੀ ਛੋਲੇ।
ਕੜਾਹ ਛੋਲੇ।
ਅੱਛਾ ਅੱਛਾ। ਹੋਰ ਦੱਸੋ? ਬੱਚੇ ਛੁੱਟੀਆਂ ਛਾਟੀਆਂ ਪੈ ਗਈਆ, ਬੱਚੇ ਨਾਨਕੇ ਨੀ ਗਏ?
ਹਾਂਜੀ ਹਾਂਜੀ ਛੁੱਟੀਆਂ ਪੈ ਗਈਆਂ ਨਾਨਕੇ ਇੱਕ ਵਾਰੀ ਹੋ, ਆਏ ਨੇ ਇੱਕ ਵਾਰੀ ਝੋਕਾ ਮਾਰ ਆਏ ਨੇ ਦੂਜੀ ਵਾਰੀ ਜਾਨਾ। ਵਿਆਹ ਹੈਗਾ, ਨਾ ਸਾਡੇ ਉੱ ਤੇ--ਤ
ਹੈਂ?
ਸਾਡੇ ਪੇਕੇ ਵਿਆਹ ਹੈਗਾ ਨਾ,
ਅੱਛਾ।
ਹਾਂ ਤੇ ਫਿਰ ਅਸੀਂ ਚਾਰ ਪੰਜ ਦਿਨ ਲਾ ਕੇ ਆ ਗਏ ਹਾਂ, ਹੁਣ ਵਿਆਹ ਤੇ ਫਿਰ ਜਾਵਾਂਗੇ ਅੱਠ ਦਿਨ ਲਾਉਣ ਸਹੀ ਰਹਿੰਦਾ, ਨਾ ਫਿਰ ਵਿਚ ਵਿਚ ਘਰ ਦੀ ਸਫਾਈਆਂ ਸਫੂਈਆਂ ਵੀ ਹੋ ਗਈਆਂ, ਨੇ ਹੁਣ ਅੱਠ ਦਿਨ ਲਾਉਣ ਜਾਵਾਂਗੇ, ਤਾਂ ਵੀ ਸਫ਼ਾਈ ਕਰਕੇ ਜਾਵਾਂਗੇ।
ਅ ਛੋਟੀ ਲੋਕ ਵੀ ਤੁਹਾਡੇ ਮਸੂ
ਹੋਰ ਸੁਣਾਓ ਜਿਹੜੇ ਪਰਦੇ ਲੈ ਕੇ ਆਉਣੇ ਸੀ, ਮਾਰ ਮਾਰਕਟ ਚੱਲੋਗੇ ਮੀਂਹ ਰੁਕ ਜਾਏਗਾ, ਜਿੰਨੇ?
ਹਾਂ, ਕੀ ਲਾ ਕੇ ਆਣੇ ਨੇ?
ਪੜ੍ਹਦੇ ਪੜ੍ਹਦੇ ਹਾਂ ਸੋ ਸੋਫੇ ਦੇ ਕਵਰ ਲਿਆਣੇ ਨੇ ਪਰਦੇ ਲਿਆਣੇ ਨੇ ਦੋ ਤਿੰਨ ਬੈਡਸ਼ੀਟਾਂ ਲਿਆਣੀਆਂ ਨੇ
ਅੱਛਾ ਅੱਛਾ ਕੋਈ ਨੀ ਚੱਲਾਂਗੇ, ਜਦੋਂ ਮੀਂਹ ਰੁਕ ਜਏਗਾ, ਨਾ ਫੇਰ ਚੱਲਾਂਗੇ ਟਾਈਮ
ਹਾਂ ਹਾਂ।
ਤੇ ਸ਼ਨੀਵਾਰ ਸ਼ਨੀਵਾਰ ਦਾ ਬਾਜ਼ਾਰ ਲੱਗਾ ਦਾ ਹੁੰਦਾ।
ਹਾਂਜੀ ਹਾਂਜੀ ਚੱਲਾਂਗੇ ਹਨਾ।
ਹਾਂ ਇਹ ਲੇ
ਜਿਵੇ ਤੁਹਾਡੀ ਤੁਹਾਡੇ ਬੱਚੇ ਸੋ ਜਾਣ ਨਾ ਫੇਰ ਚੱਲਾਂਗੇ।
ਉਹਨੂੰ
ਦਾਦੀ ਕੋਲ ਛੋੜਦਾ ਨਾ ਬੱਚਿਆਂ ਨੂੰ ਕਿਉਂਕਿ ਬਾਰਿਸ਼ ਆ ਕੇ ਚਲੋ ਅਸੀ ਤੇ ਭੇਜਾਵਾਂਗੇ ਬੱਚੇ ਬੱਚੇ ਕਿੱਥੇ ਭੇਜਣਗੇ। ਮੈਂ ਆਪ ਨੀ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੀ ਆਪਣੇ ਬੱਚੇ ਘਰ ਛੋੜ ਜਾਂਦੀ ਹ ਮੈਂ ਆਪ ਦਾਦੀ ਕੋਲ
ਹ।
ਆਪਣਾ ਹੀ ਸੰਭਾਲਣਾ ਔਖਾ ਹੋ ਜਾਂਦਾ ਫੇਰ ਵਿਕਦਾ ਸਮਾਨ ਵਿਕਦਾ ਹੈ ਨਹੀਂ। ਬੱਚਿਆਂ ਦੇ ਹੀ ਉਹਦੇ ਚ ਲੱਗੇ ਰਹੋ ਭੀੜ ਇਨੀ ਹੁੰਦੀ ਹੈ ਜਾਂ ਤਾਂ ਇਹਨਾਂ ਨੂੰ ਚੁੱਕੋ।
ੋ ਬੋਲੋਸੀ।
ਹਾਂਜੀ।
ਮਤਲ ਭੀੜ ਵੀ ਤਾਂ ਬੜੀ ਹੁੰਦੀ ਨਾ ਬਾਜ਼ਾਰਾਂ ਵਿੱਚਛਣ ਨੀ ਬਜ਼ਾਰ ਧੱਕ ਮੁੱਕੀ ਬੜੀ ਹੁੰਦੀ ਹੈ।
ਆਾਂ ਉਹੀ ਤੇ ਵਿਆਹ ਤੇ ਬੱਚਿਆਂ ਨੂੰ ਚੁੱਕਣਾ ਪੈਣਾ ਓਦਾਂ ਹੀ ਬਾਂਹ ਥਕ ਜਾਣੀ ਹੈ।
ਸ ਬ। ੇ ਖਟੋਰੇ ਦੇ। ਅ ਲ ਅ ਲ। ਉਹ ਆ ਲ।
ਹਾਂਜੀ ਹਾਂਜੀ ਆ ਤੇ ਹੈਈ ਹੈ।
ਆਪਣਾ ਜਾਵਾਂਗੇ ਟਾਈਮ ਫ ਸਮਾਨ ਲੈ ਕੇ ਘਰ ਆ ਜਾਾਂਗੇ ਠੰਡੇ ਠੰਡੇ ਵੇਲੇ
ਹਾਂ ਹਾਂ ਪਰਦੇ ਲਿਆਣੇ ਨੇ ਮੈਨੇ ਪੰਜ ਛੇ ਸਤ ਸੱਤ ਫੁਟ ਦੇ ਤੇ ਤਿੰਨ ਚਾਰ ਨੋ ਨੋ ਫੁੱਟ ਦੇ ਤੇ ਬੈਡਸ਼ੀਟਾਂ ਲਿਆਉਣੀਆਂ ਨੇ ਦੋ ਤਿੰਨ ਡਬਲ ਬੈਡ ਦੀਆਂ ਦੋ ਤਿੰਨ ਸਿੰਗਲ ਦੀਆਂ ਦੋ ਸਿੰਗਲ ਬੈਡ ਨੇ ਨਾ ਇੱਕ ਡਬਲ ਬੈਡ ਤੇ ਤ੍ਰੈ ਤੇ ਚਾਹੀਦੀਆਂ ਹੀ ਨਾ।
ਹਾਂ ਉਹ ਤੇ ਹੈ ਹੀ।
ਹੁਣ ਦੋ ਦੋ ਚਾਦਰਾਂ ਲਿਆਵਾਂਗੇ ਨਾ ਤਿੰਨਾਂ ਦੀਆਂ ਛੇ ਚਾਦਰਾਂ ਐ ਹੋ ਗਈਆਂ ਤੇ ਦੋ ਤਿੰਨ ਡਬਲ ਬੜਦੀਆਂ ਹੋ ਗਈਆਂ।
ਨਾ ਅਸੀਂ ਤੇਏ ਹਾਂ ਅ ਤੇ ਪਾਏਦ ਲਿਆਣੇ ਨੇ ਮੈਂ ਮੈਟ ਲਿਆਣੇ ਨੇ
ਹਾਂ ਸੱਚ ਸਹੀ ਕਿਹਾ ਤੁਸੀਂ ਪਾਏਦਾਨ ਤੇ ਮੈਂ ਵੀ ਲੈ ਕੇ ਆਉਂਣੇ ਆਂ। ਪਾਏਦਾਨ ਵੀ ਲੈ ਕੇ ਆਉਦੇ ਹ ਹਾਂਜੀ। ਫੇਰ ਨਾ ਐਸਾ ਨਾ ਫੇਰ ਤਿਵਹਾਰ ਆ ਜਾਂਦੇ ਨੇ ਦੀਵਾਲੀ ਦੀਵੂਲੀ ਆ ਜਾਂਦੀ ਹੈ ਨਾ ਤੇ ਪਹਿਲੇ ਹੀ ਲਿਆ ਕੇ ਕੇ ਰੱਖ ਲਾਂਗੇ ਨਾ ਫੇਰ ਨੀ ਜਾਨ ਹੁੰਦਾ। ਬਾਜ਼ਾਰਾਂ ਚ ਭੀੜਾ ਵੀ ਬੜੀਆਂ ਹੁੰਦੀਆਂ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਨੇ
ਹਾਂ ਉਹ
ਫਿਰ ਤਾਂ ਹੀ ਸੈਟ ਕਰ ਦਾਂਗੀ ਸਾਰਾ ਸਮਾਨ ਕੁੜੀਆਂ ਆਣਗੀਆਂ ਬੱਚੇ ਆਉਣਗੇ ਨ ਨਾਨਾਂ ਆਉਣਗੀਆਂ ਮੇਰੇ ਵੀ ਭਰਾ ਆਉਣਗੇ
ਆ
ਹਾਂਜੀ ਮੈਂ ਕਿਹਾ ਚਲੋ ਐਰਕੀ ਰੱਖੜੀ ਤੇ ਸੈਟ ਕਰ ਦੇਈਏ ਸਾਰਾ ਘਰ ਇਹ ਵੀ ਫੇਰ ਦੀਵਾਲੀ ਤੇ ਕੋਈ ਨੀ ਹੈਗਾ ਫਿਰ ਦੀਵਾਲੀ ਤੇ ਸਾਨੂੰ ਜਾਣਾ ਰਹੇਗਾ ਕੋਈ ਨਨਾਾਨ ਕੋਲ ਜਾਏਗਾ ਕੋਈ ਪੇ ਮੈਂ ਪੇਕੇ ਜਾਵਾਂਗੀ ਕੋਈ ਨਨਾਾਨ ਕੋਲਦੇ ਡੈਡੀ ਜਾਣਗੇ ਬੱਚੇ ਬੱਚੇ ਜਾਣਗੇ ਭੈਣਾਂ ਕੋਲ ਦੋ ਕੁੜੀਆਂ ਨੇ ਵੱਡੀ ਕੁੜੀ ਕੋਲ ਵੱਡਾ ਮੁੰਡਾ ਜਾਏਗਾ ਛੋਟੇ ਕੋਲ ਛੋਟਾ ਜਾਏਗਾ ਉਹਦੇ ਡੈਡੀ ਆਪਣੀ ਭੈਣ ਕੋਲ ਜਾਣਗੇ ਮੈਂ ਆਪਣੇ ਭਰਾਵਾਂ ਕੋਲ ਕੋਲ ਜਾਵਾਂਗੇ
ਆ ਤੇ ਕਈਏ
ਹਾਂ ਫਿਰ ਲਾ ਕੇ ਆਵਾਂਗੇ ਤਿੰਨ ਤਿੰਨ ਚਾਰ ਚਾਰ ਦਿਨ
ਆ ਤੇ ਹੁੰਦਾ ਇੱਕ ਬੰਦਾ ਚਾਹ ਤੇ ਰੋ ਕੇ ਤੇ ਆਏ
ਹਾਂ ਫੇਿਰ ਉੱਧਰ ਹੀ ਹੈਗਾ ਨਾ ਪਹਿਲੇ ਮੇਰੇ ਪੇਕੇ ਪਏਗਾ ਫੇਿਰ ਮੈਨੂੰ ਨਉਂਦਾ ਸਿਟੀ ਆਉਂਦੀ ਤੇ ਉਹ ਮੈਨੂੰ ਰਸਤੇ ਚ ਉਤਾਰ ਜਾਣ ਰਸਤੇ ਚ ਡਰੋਪ ਕਰ ਲੈਣਗੇ ਤੇ ਨਿੱਕੀ ਕੁੜੀ ਲੋਕਲ ਰਹਿੰਦੀ ਹੈ ਨਿੱਕਾ ਮੁੰਡਾ ਉਹਦੇ ਕੋਲ ਛੋੜਾਂਗੇ ਉਹ ਰੱਖਿਆ ਹੀ ਉਹਨੂੰ ਦੋ ਚਾਰ ਦਿਨ
ਹਮ
ਨਹੀਂ ਵੱਡਾ ਮੁੰਡਾ ਤੁਹਾਨੂੰ ਪਤਾ ਆਪੇ ਆ ਜੇਗਾ
ਆਹ ਉਹ
ਹਾਂਜੀ
ਹੋਰ ਤੁਸੀਂ ਵੇਖੋ ਕੀ ਬਣਾਉਦੇ ਆ ਚਾਹ ਚ ਬਣਾਵਾਂਗੇੇਰੇ ਅਸੀਂ ਚਾਰਤੀ ਵਰਕ ਆਊਟ ਕਰਨਾ ਸੀ ਕਿਦਾਂ ਵੀ ਠੰਡ ਦੀ ਹਦੀ ਥੇ ਪੱੱਖੇ ਬੰਦ ਹੋਏਦੇ ਨੇ
ਹਾਂਜੀ- ਹਾਂਜੀ ਬੱਚੀ ਇਹ ਨਾਲ ਤੇ ਫਿਰ ਇੰਝ ਹੁੰਦਾ ਜੀ ਬੱਚੇ ਤੰਗ ਕਰਦੇ ਨੇ ਲੇਟ ਸਵੇਰ ਹੋਈ ਜਾਂਦੀ ਰੋਟੀ ਨੂੰ ਚਾਹ ਚੂ ਨੂੰ ਵੀ ਮੰਮੀ ਤੁਹਾਡੇ ਨੀ ਕਰਦੇ ਕੁਛ ਕੰਮ ਨੀ ਕਰਦੇ ਮੰਮੀ।
ਜੀ ਬਿਲਕੁਲ ਲਾਲ ਆ ਆਪਾਂ ਬਾਰੀ ਚ ਵਲੇ ਆਪਣਾ
ਠੀਕ ਨੀ ਰਹਿੰਦੇ ਮੰਮੀ
ਚਲੋ ਕੋਈ ਨਾ ਹੋਰ ਸੁਣਾਓ
ਬਸ ਵਧੀਆ ਐ ਸੋ ਕੇ ਹੁਣ ਉੱਠੀ ਕੁੜੀ ਨੂੰ
ਹਾਂਜੀ- ਹਾਂਜੀ, ਬਸ ਇਹੀ ਕਹਿ ਰਹੀ ਸੀ ਮੈਂ ਕੇ ਚਲੋ ਇੱਕ ਦੀ ਲੋਵਰ ਟੀ-ਸ਼ਰਟ ਵੀ ਲੈ ਆਵਾਂਗੇ। ਤੇ ਆਪਣਾ
ਸਾਡੇ ਦੇ ਮੈਂ ਕੁੜੀ ਦੇ ਕੱਪੜੇ ਕੁਪੜੇ ਵੇਖਾਂਗੇ ਪਤਲੇ ਕੋਟਨ ਦੇ ਕ ਜੋੜਾ ਘਰ ਪਾ ਉ ਤਾਂ ਬੜੇ ਹੈਗੇ ਨੇ ਬਜ਼ਾਰ ਵਾਲੇ ਸਕੂਲ ਟਿਊਸ਼ਨਾ ਵਾਲੇ ਪਰ ਘਰ ਪਾਣ ਵਾਸਤੇ ਨਾ ਵੇਖਾਂਗੇ।
ਕੋਈ ਆਣ ਜਾਣ ਵਾਲਾ ਨੀ ਨਾ ਹੈਗਾ ਨਹੀਂ ਤੇ ਬੰਦਾ ਚਲੋ ਥੋੜ੍ਹਾ ਬਹੁਤਾ ਅਸੀਂ ਉਹ ਛੋਟੀ ਕੁੜੀ ਕਰਦੀ ਏ ਨਾ ਸਿਲਾਈ ਦਾ ਕੰਮ ਤੇ ਉਹਦੇ ਕੋਲ ਟੁਕੜੇ ਬਚ ਜਾਂਦੇ ਨੇ, ਤੇ ਸੀਅ ਦੇਈਏ ਲੇਕਿਨ ਆਣ ਜਾਣ ਵਾਲਾ ਕੋਈ ਨੀ ਹੈ ਨਾ ਤੇ ਬੰਦਾ ਭੇਜ ਦਿੰਦਾ।
ਆਹ ਤੇ ਹੈ।
ਹੋਰ ਦੱਸੋ
ਬਸ ਵਧੀਆ ਬੈਠੇ ਰੇ ਆਂ। ਸੋਚਦੇ ਮੈਂ ਦੁਪਹਿਰੇ ਕੀ ਬਣਾਈਏ।
ਹਾਂ ਸੱਚ ਮੈਂ ਜੁੱਤੀ ਵੀ ਲੈ ਕੇ ਆਣੀ ਏ। ਉਹਦੇ ਨੈੜਾ ਦੀ ਮਾਂ ਖ਼ਰਾਬ ਹੋਇਆ ਮੇਰਾ ਬਾਜ਼ਾਰ ਗਈ ਮੈਂ ਚੱਪਲ ਲੈਣ ਵਾਸਤੇ ਮੈਂ ਕਿਹਾ ਚਲੋ ਘਰ ਪਾਉਣ ਵਾਲੀ ਚੱਪਲ ਲੈ ਕੇ ਆਨੇ ਆ ਉਹ ਘਰ ਚੱਪਲ ਪਾਉਣ ਵਾਲੀ ਕੀ ਲੈ ਕੇ ਆਣੀ ਮੈਨੂੰ ਉਹ ਫੈਸੀ ਚੱਪਲ ਪਸੰਦ ਆ ਗਈ ਉਹ ਲੈ ਕੇ ਆ ਗਈ ਘਰ ਪਾਉਣ ਵਾਲੀ ਫਿਰ ਨੀ ਹੈਗੀ।
ਅੱਛਾ ਜੀ, ਸਹੀ ਆ ਫੇਰ ਇਹਨਾਂ ਨੂੰ
ਹਾਂਜੀ,
ਆਹੋ ਜਿਹੜੀਆ ਚੀਜ਼ਾਂ ਪਸੰਦ ਆ ਫਿਰ ਲੈ ਲੈਣੀ ਪੈਂਦੀ।
ਹਾਂ, ਹਾਂ ਹੁਣ ਮੈਂ ਕੰਫਰਟ ਟੇਬਲ ਲਾਂਗੇ ਇੱਕ ਚੱਪਲ ਕਰ ਦੀ ਜੋ ਕਿ ਬੰਦਾ ਮਾਰਕੀਟ ਵਗੈਰਾ ਵੀ ਪਾ ਜਾਏ, ਕਿਉਂਕਿ ਹਰ ਟੈਮ ਨਾ ਉਥੋਂ ਫੈਂਸੀ ਚਪਲਾਂ ਨ ਨਹੀਂ ਪਾਈ ਜਾਂਦੀਆਂ।
ਚਪਲਾਂ ਕੁਛ ਇਹੋ ਜਿਹੀ ਆ ਗਈਆਂ ਚਪਲਾਂ ਕੱਟ ਦੀਆਂ ਨੇ ਐ,
ਹਾਂ ਨਹੀਂ-ਨਹੀਂ ਜਿਹੜੀ ਚੱਪਲ ਪੈਰ ਨੂੰ ਕੱਟਦੀ ਹੈ ਉਹਨੂੰ ਸਰਸੋਂ ਦਾ ਤੇਲ ਲਗਾਓ ਖੁੱਲਾ ਕਰਕੇ ਸਰਸੋਂ ਦਾ ਤੇਲ ਲਗਾ ਕੇ ਨਾ ਖੁੱਲਾ ਕਰਕੇ ਉਹਨੂੰ ਧੁੱਪ ਚ ਰੱਖੋ।
ਫੇਰ ਸਹੀ ਹੋ ਜਾਂਦੀ ਹੈ ਚੱਪਲ। ਹੋਰ ਦੱਸੋ
ਬਸ ਵਧੀਆ ਹੁਣ ਸੋ ਕੇ ਉੱਠੇ ਆ ਹੁਣ ਦੇਖਾਂਗੇ ਕੀ ਨਾਸ਼ਤਾ ਪਾਣੀ ਹੈ ਰਾਤੀ ਵਾਸ ਕੁਛ ਨੀ ਬਣਾਇਆ। ਫਿਰ ਚੋਲ ਬਣਾਏ ਸੀ।
ਅੱਛਾ ਅੱਛਾ ਹੋਰ ਬਸ ਸਾਡੇ ਤੇ ਬੱਚੇ ਕੜਾਹ ਛੋਲੇ ਕਹਿ ਰਹੇ ਆ ਬ ਛੋਲੇ ਤਰ ਦਿੱਤੇ ਆ ਉਬਲ ਨੇ ਤੇ ਸੂਜੀ ਤੇ ਮਿੰ ਕੰਮ ਨਾ ਸੂਜੀ ਨੂੰ ਨੂੰ ਦੇਰ ਲੱਗਣੀ ਆ
ਆਪ ਬਣਾ ਸੀ
ਹਾਂਜੀ
ਧੱਕਾ ਚੋਲ ਬਣਾਏ ਸੀ। ਤੇ ਉਹ ਖਾਧ ਰ ਂ ਰਾਤਾਂ ਚੋਲ ਬਣਾਏ ਸੀ।
ਅੱਛਾ ਰਾਇਤਾ ਚੌਲ ਬਣਾਏ ਸੀ।
ਬੂੰਦੀ ਦਾ ਰਹਿਖ ਤੇ ਨਾਲ ਚੋਲ ਬਣਾਏ ਸੀ।
ਅੱਛਾ ਅੱਛਾ,
ਕਰੋ । ਹਾਂ। ਅਸੀ ਨਾ ਤੇ ਬਸ ਉਹਨਾਂ ਆ ਚ ਲਿਆਈ ਆ। ਕੁੜੀ ਤੇ ਲੀਚੀ ਖਾਂਦੀ ਲ ਕੇ ਦ ਸੀ ਆ। ਕਹਿੰਦੀ ਆ ਸਟ੍ਰੋਬਰੀ ਮੈਂ ਸਟੋਬਰੀ ਨ ਆ ਲੀਚੀ ਆ ਖਾਣਾ ਨੀ ਆ।
ਹਾਂਜੀ ਉਹਦੇ ਵਿੱਚ ਬੀਜ ਹੁੰਦਾ ਕੱਢ ਕੇ ਦੇਣਾ ਬੱਚੇ ਨੂੰ ਹੈਲੋ ਹਾਂਜੀ ਹਾਂਜੀ ਫੇਰ ਵੀ ਥੋੜ੍ਹਾ ਬੱਚੇ ਨੂੰ ਦੇਖਿਆ ਕਰੋ, ਨਾ ਫਰੂਟ ਵਗੈਰਾ ਖਾਂਦਾ ਧਿਆਨ ਰੱਖਿਆ ਕਰੋ ਛੋਟਾ ਬੱਚਾ ਹੈ, ਕਦੇ ਡਰ ਲੱਗਦਾ ਨਿਗਲ ਨੁਗਲ ਨਾ ਜਾਏ।
ਨਹੀਂ,
ਹੋਰ ਦੱਸੋ?
ਹ ਵਧੀਆ ਲੀਚੀਆਂ ਖਾ ਰਹੀ ਹੈ, ਕੱਲ ਮੰਗਾਈਆਂ ਸੀ ਲੀਚੀਆਂ, ਮੈਂ ਕਿਹਾ ਫਰੂਟ ਚ ਲੀਚੀ ਨੀ ਖਾਧਆਂ ਨੇ ਇਸ ਵਾਰੀ ਤੇ ਕੱਲਚ
ਜਿਨੀੇ ਲੀਚੀ ਜੂਸ ਪਸੰਦ ਕਰਦੀ ਹੈ, ਤੇ ਲੀਚੀ ਪਛੀਆਂ ਛਿੱਿਲ ਕੇ ਜੜ ਚ ਪਾਓ ਮਾੜਾ ਪਾਣੀ ਪਾ ਕੇ ਤੇ
ਨਹੀਂ ਜੂਸ ਜਾਸ ਜੂਸ ਜਾਸ ਪੀਂਦੀ ਹੈ, ਏਦਾਂ ਲੀਚੀ ਖਾ ਲੈਂਦੀ ਹੈ।
ਤੇ ਉਹ ਸਭ ਤੋਂ ਬੈਟਰ ਹੈ, ਬੱਚਾ ਏਦਾਂ ਹੀ ਫਰੂਟ ਖਾ ਲਏ, ਤੇ ਵਧੀਆ ਹੈ, ਜੇ ਨਾ ਖਾਏ, ਤੇ ਫਿਰ ਨਾ ਧੱਕਾ ਕਰਨਾ ਪੈਂਦਾ ਬੱਚਿਆਂ ਨੂੰ ਚਲੋ ਠੀਕ ਹੈ, ਜੀ ਓਕੇ ਜੀ ਓਕੇ ਸਤਿ ਸ੍ਰੀ ਅਕਾਲ।